ਹੈਲੋ। ਹੈਲੋ।
ਹਾਂਜੀ
ਹੈਲੋ।
ਹੈਲੋ।
ਹਾਂਜੀ ਸਤਿ ਸ਼੍ਰੀ ਅਕਾਲ ਜੀ, ਹੋਰ ਕਿਵੇਂ ਹੋ? ਹੈਲੋ।
ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ।
ਹਾਂਜੀ ਸਤਿ ਸ਼੍ਰੀ ਅਕਾਲ ਜੀ, ਹੋਰ ਕਿਵੇਂ ਹੋ?
ਵਧੀਆ ਵਧੀਆ, ਤੁਸੀਂ ਸੁਣਾਓ ਤੁਸੀ ਠੀਕ ਓ?
ਵਧੀਆ ਹੋਰ ਕੀ ਕਰਦੇ ਸੀ।
ਬਸ ਜੀ ਹੁਣੇ ਵਿਹਲੇ ਹੋਏ ਸੀ, ਦੁਪਹਿਰ ਦੀ ਸਬਜ਼ੀ ਬਣਾਈ ਹੈ ਜੀ। ਹਾਂਜੀ, ਹੋਰ ਤੁਸੀਂ ਸੁਣਾਓ ਤੁਸੀਂ ਕੀ ਕਰ ਸੀ। ਹਾਂਜੀ, ਨਹੀਂ ਜੀ ਹੁਣ ਇਹ ਕਰਨਾ ਹੀ ਸੀ। ਬਸ ਕੱਪੜੇ ਧੋ ਕੇ ਵਿਹਲੇ ਹੋਏ ਸੀ, ਦੁਪਹਿਰ ਸਬਜ਼ੀ ਬਣਾਈ ਹੈ। ਨਾਸ਼ਤਾ ਕਰਾ ਦੇ ਆਪਣਾ ਰਹਿ ਗਿਆ ਬਸ ਨਿਆਣੇ। ਹਾਂਜੀ ਉਹ ਕੁਛ ਨਿਆਣਿਆਂ ਦੀ ਛੁੱਟੀ ਹੈ, ਨਾ ਜੇ ਸੈਕਿੰਡ ਸੈਟਰਡ ਦਾ ਪੈਂਦੇ ਆ।
ਹਾਂਜੀ-ਹਾਂਜੀ, ਬਸ ਏਦਾਂ ਹੀ ਆ। ਵਲ ਰੂਟੀਨ ਹੀ ਵਿਗੜ ਜਾਂਦੇ ਸਾਰੇ,
ਹਾਂਜੀ-ਹਾਂਜੀ ਨਾਲੇ ਕੁਛ ਮੌਸਮ ਵੀ ਇੰਨਾ ਵਧੀਆ ਹੋਇਆ, ਵਾ ਬਰਸਾਤ ਹੋ ਰਹੀ ਸੀ। ਓਤੇ ਕੋਈ ਕੱਪੜੇ ਨੀ ਸੁੱਕਦੇ।
ਹਾਂ ਮੌਸਮ ਚ ਫ਼ਰਕ ਪਿਆ ਤੇ ਹੋਣਾ। ਹਾਲ ਮੌਸਮ ਚ ਹੈ ਨਾ ਫਰਕ ਪਿਆ ਵੈ,
ਹਾਂ, ਕੁਛ ਅੱਜ ਬਾਰਿਸ਼ ਰੁਕੀ ਮੈਂ ਕਿਹਾ ਚਲੋ ਅਜ ਘਰੋ ਤੋਲੀਏ,
ਹਾਂ ਅਸੀਂ ਖੁੱਦ ਦੋ ਦਿਨ ਧੋਤੇ ਸੀ ਫੇਰ ਅੱਜ ਫੇਰ ਧੋ ਤੇ ਨੇ ਤੇ ਹੁਣ ਫੇਰ ਸਾਰੇ ਧੁੱਪੇ ਪਾਏ ਨੇ ਵੀ ਥੋੜਾ ਹਵਾ-ਹੁਵਾ ਬਾਹਰ ਲੱਗ ਜੇ। ਥੋੜਾ ਮੌਸਮ ਸਹੀ ਹੈਗਾ ਏ। ਹਾਂਜੀ, ਨਹੀਂ ਤਾਂ ਬਾਰਿਸ਼ ਸਹੀ ਹੋ ਗਿਆ ਜ਼ਿਆਦਾ
ਪੈਦਾ ਨੀ ਹੋ ਰਿਹਾ ਅਜੇ ਬੋਝੀ ਪੈ ਜਾਂਦੀ ਹੈ।
ਹਾਂ ਬਿਨਾਂ ਹਵਾਏ ਬਿਨਾਂ ਧੁੱਪ ਤੋਂ ਨਾ ਕੱਪੜੇ ਚ ਬਹੁਤ ਹਾਂ ਸੀਲੇ ਸੀਲੇ ਜਿਹੇ ਰਹਿੰਦੇ ਨੇ ਨਾ, ਸੁੱਕਦੇ ਹੀ ਨਹੀਂ ਹੈਗੇ, ਸਹੀ ਤਰੀਕੇ ਨਾਲ ਹਾਂਜੀ, ਉਹ ਸਲਾਬ-ਸਲਾਬ ਦੀ ਸਮੈਲ ਆਉਂਦੀ ਆ ਫੇਰ।
ਹਾਂਜੀ, ਉਹ ਭੈਣ ਜੀ ਤੁਹਾਡੇ ਕੋਲ ਪੁੱਛਣਾ ਸੀ ਕਿ ਹਾਂਜੀ-ਹਾਂਜੀ, ਉਹ ਮੈਂ ਪੁੱਛਣਾ ਸੀ ਤੁਹਾਡੇ ਕੋਲ ਸੋਸ਼ਲ ਮੀਡੀਆ ਬਾਰੇ, ਅਸੀਂ ਵ ਵਧੀਆ ਚੰਗਾ ਹੁੰਦਾ, ਕੁਛ ਨਿਆਣੇ ਤ ਧਰੇ ਬਣਾਨੀ ਹੈ, ਇੰਸਟਾਗ੍ਰਾਮ ਤੇ ਜ ਰੀਲ ਬਣੀ ਹੈ। ਤਾਂ ਮੈਂ ਕਿਹਾ ਤੁਹਾਡੇ ਕੋਲ ਸਲਾਹ ਲੈਣੀ, ਹਾਂਜੀ-ਹਾਂਜੀ।
ਤੇ ਕਿਹਦੇ ਨਾਮ ਪੁਆਇਟ ਬਣਾਉਣੀ ਹੈ, ਤੁਸੀਂ ਆਪਣੇ ਨਾਮ
ਉਹ ਨਿ ਨਹੀਂ-ਨਹੀਂ, ਮੈ ਨਿਆਣੇ ਕਹਿ ਰਹੇ ਸੀ, ਨਾ ਕਿ ਵੀ ਫੋਨ ਲੈ ਦੋ ਫੋਨ ਲੈ ਦੋ ਆਪਾਂ ਵੀ ਸੋਸ਼ਲ ਮੀਡੀਆ ਚਲਾਉਣਾ ਏ। ਬੱਚੇ ਤੁਹਾਨੂੰ ਪਤਾ ਵੇਖਾ ਵੇਖੀ ਤੰਗ ਕਰਦੇ ਆ, ਕਿ ਸਾਡੇ ਨਾਲ ਦੇ ਨਿਆਣੇ ਕੋਲ ਹਾਂਨ ਦਿਆ ਕੋਲ ਹੈਗਾ ਫੋਨ,
ਚਾਈਦਾ ਫੋਨ ਹੁਣੇ ਨਾਲੋਂ ਈ ਨਾ, ਵੀ ਉਹ ਥੋੜਾ ਬਹੁਤੇ ਚਲੋ ਆਪਣਾ ਦੇ ਦੋ ਕੋਈ ਚੱਕਰ ਨੀ ਚਲਾ ਲੈਣ ਜਿੰਨਾ ਟੇਮ ਥੋੜਾ ਜਿਹਾ ਚਲਾਣਾ ਇੱਕ ਟਾਈਮ ਟੇਮ ਚਲਾਣਾ ਕਰਨਾ ਤੁਸੀਂ, ਇੰਨੇ ਛੋਟੇ ਬੱਚ ਬੱਚੇ ਨੂੰ ਤਾਂ ਦੇਖੋ ਫੋਨ ਦੇ ਕਿਉਂਕਿ ਕਿਉਂ, ਅੱਖਾਂ ਤੇ ਇਫੈਕਟ ਪੈਂਦਾ ਐ ਨੀਂਦਰ ਵੀ ਖਰਾਬ ਹੋਏਗੀ, ਸਾਰ ਦਿਨ ਫੋਨ 'ਚ ਈ ਲੱਗਿਆ ਰਹੇਗਾ ਕੋਈ ਖਾਣ
ਹਾਂਜੀ-ਹਾਂਜੀ। ਹਾਂਜੀ, ਨਈ ਕੁ ਕੁਛ ਨਾ ਤੰਗ ਕਰ ਰਹੇ ਸੀ ਨਾ ਬ ਆਪ ਆਪਾਂ ਵੀ ਏਡੀ ਬਣਾਣੀਏ, ਸਾਰੇ ਦੇਖਦੇ ਨਾ ਵੀਡੀਓ ਵਗੈਰਾ ਬਣਾਂਦੇ ਨੇ।
ਹਾਂ ਹੋਰ ਤਾਂ ਦੇਖੋ ਹਾਂ ਉਹ ਤੇ ਚਲੋ ਬਣਾਂਦੇ ਈ ਨੇ ਉਹ ਫੇਰ ਲੋਕੀ ਉਹ ਪੈਹੇ ਵੀ ਤੇ ਕਮਾ ਰਹੇਣੇ ਨਾ ਉਸ ਤੋਂ ਜ਼ਰੀਏ। ਤੁਸੀਂ ਇਹ ਚੀਜ਼ ਵੀ ਤਾਂ ਵੇਖੋ ਨਾ ਵਲੋਗ ਬਣਾਂਦੇ ਨੇ, ਵੀ ਰੀਲਾਂ ਬਣਾਂਦੇ ਨੇ। ਯ ਤੇ ਉਸ ਚੀਜ਼ ਨਾਲ ਤੁਸੀਂ ਬਣਾਓ ਵੀ ਉਸ ਕੰਮ ਲਈ ਵੀ ਹਾਂ ਆ ਆਪ ਆਪਣੀ ਡੇਲੀ ਰੂਟੀਨ ਦੀ ਐਕਟੀਵਿਟੀ ਵਗੈਰਾ ਪਾਨੀਆ ਸਭ ਕੁਛ ਕਰਨਾ ਹਨਾ ਸਵੇਰੇ ਰੋਜ਼ ਵੀ ਮੋਰਨਿੰਗ ਉਹ ਉਹ ਵੀ ਦੁਪਹਿਰ ਦਾ ਉਹ ਰਾਤ ਦਾ ਪਾਓ ਉਥੇ ਬਹੁ ਤੇ ਫਿਰ ਐਕਟਿਵ ਰਹਿਣਾ ਪਊਗਾ। ਬੱਚਿਆਂ ਦੀ ਪੜ੍ਹਾਈ ਤੇ ਵੀ ਬਹੁਤ ਫ਼ਰਕ
ਅੱਛਾ ਜੀ ਅੱਛਾ ਪਰ ਕੁਛ ਯਾਰ ਦੇਖ ਦੇਖ। ਨਾ ਆਪਣੇ ਫੋਨ ਤੇ ਬਣਾਈ ਜੀ, ਅਸੀਂ ਆਈ ਡੀ ਦੇਖ-ਦੇਖ ਕੇ ਨਾ ਅਸੀਂ ਬੁਰਾ ਹਾਲ ਟੇਸਨ ਜੀ ਹਦੀ ਐ ਜੀ ਮੈਂ ਵੀ ਘੜੀ ਨਾ ਜਾਵਣ ਤੇ ਦੇਖੋ ਜੀ ਚੰਗਾ ਤੇ
ਉਹ ਬਸ
ਅੱਜ-ਕੱਲ੍ਹ ਦੇਖੋ ਮਾਹੌਲ ਕੁਛ ਏਦਾ ਦਾ ਐ ਨਾ ਵੇਖੋ ਵੇਖੀ ਬ ਬੱਚੇ ਜਿਆਦਾ ਉਹ ਜਿੱਦ ਕਰਦੇ ਨੇ। ਵੀ ਉਹਦੇ ਕੋਲ ਹੈਗਾ ਏ ਸਾਨੂੰ ਵੀ ਲੈ ਕੇ ਦਵੋ ਫੇਰ ਮਜਬੂਰਨ ਪੇਰੈਂਟਸ ਨੂੰ ਲੈ ਕੇ ਦੇਣਾ ਪੈਂਦਾ ਏ ਹਨਾ ਪਰ ਦੇਖੋ ਇਹਦੇ ਨੁਕਸਾਨ ਵੀ ਤਾਂ ਦੇਖੋ ਨਾ ਤੁਸੀ ਚਲੋ ਫਾਇਦੇ ਤੇ ਹੈ ਨੇ ਪਰ ਤੁਸੀ ਇਹ ਨੁਕਸਾਨ ਦੇਖੋ ਨਾ ਛੋਟੇ ਜ ਬੱਚੇ ਲਈ। ਨਿੱਕੇ-ਨਿੱਕੇ ਬੱਚਿਆਂ ਨੂੰ ਵੇਖੋ ਚਸ਼ਮੇ ਲ
ਹਾਂਜੀ।
ਹਾਂ ਤੇ ਇਹ ਚੱਕਰ ਹੈਗਾ ਏ।
ਤੇ ਇਹ ਕਰ ਚੰਗਾ ਹੈਗਾ ਆ ਮਨ ਜਾਏਗ ਦੇਖੋ ਜੀ ਆਪਾਂ ਕਿੰਨੇ ਜਿਵੇਂ ਸਾਨੂੰ ਚੀਜ਼ ਬਣਾਦੀ ਓ ਰੈਸਿਪੀ ਵਗੈਰਾ ਜਿਵੇਂ ਸਿੱਖਣੀ ਹੋਏ ਬੰਦਾ ਏ ਸੀ ਹਾਂਜੀ ਅੱਜ-ਕੱਲ੍ਹ ਦੇਖੋ ਦਰਬਾਰ
ਹਾਂ ਲਾਈਵ ਦੇਖੋ ਤੁਸੀ ਜਿਨਾ ਮਰਜ਼ੀ ਦਾ ਤੁਸੀ ਲਾਈਵ ਦੇਖ ਸਕਦੇ ਓ ਵੈਦਰ ਦੇਖ ਲੋ, ਸਟੇਟਸ ਦੇਖ ਲੋ ਵੀ ਕੀ ਹੋ ਰਿਹਾ ਉੱਥੇ ਕੀ ਨੀ ਹੋ ਰਿਹਾ। ਕੋਈ ਬੰਦਾ ਬਾਹਰ ਗਿਆ ਤਾ ਉਹਨੂੰ ਵੀਡੀਓ ਕੋਲ ਕਰ ਲੋ। ਸੁਖ ਤਾਂ ਦੇਖੋ ਬਹੁਤ ਨੇ।
ਬਿਲਕੁਲ ਜੀ ਬਿਲਕੁਲ।
ਗਲਤ ਈ ਐ ਨਾ ਵੀ ਬੜੀ ਚੀਜ਼ਾਂ ਦੇਖੋ ਭੈਣ ਜੀ ਨਾ ਦੇਖਣ ਵਾਲੀਆ ਵੀ ਆਂਦੀਆ ਨਾ ਵੀ ਜਿਹੜੇ ਬੱਚੇ ਬੱਚਿਆਂ ਨੂੰ ਜਾਂ ਕਿਸੇ ਨੂੰ ਨਈ ਦੇਖੇ ਹਨਾ ਤੇ ਉਹਨਾਂ ਨੂੰ ਥੋੜੀ ਪਤਾ ਐ ਵੀ ਫੋਨ ਬੱਚੇ ਚਲਾ ਰਹੇ ਨੇ ਆ ਵੱਡੇ ਚਲਾ ਰੇ ਨੇ। ਉਹਨਾਂ ਨੇ ਤੇ ਅਪਲੋਡ ਕਰਨਾ ਸੋਸ਼ਲ ਮੀਡੀਆ ਤੇ। ਹੁਣ ਬੱਚਾ ਜੋ ਵੇਖੇਗਾ ਉਹੀ ਉਹ ਸਿੱਖੇਗਾ ਹਨਾ ਵੀ।
ਬਿਲਕੁਲ ਜੀ ਬਿਲਕੁਲ ਜੀ ਅਸੀ ਤੇ ਡਰਦੇ ਮਾਰੇ ਨਿਆਣਿਆ ਸਾਹਮਣੇ ਫੋਨ ਨੀ ਚਲਾ ਸਕਦੇ ਜੀ। ਹਾਂਜੀ।
ਹਾ ਉਹੀ ਤਾ ਚੱਕਰ ਹੈ ਨਾ ਹੁਣ ਕੁਛ ਰੀਲਸ ਵਗੈਰਾ ਦੇਖੋ ਅਸੀ ਵੀ ਵੇਖਣਾ ਸਾਨੂੰ ਖ਼ੁਦ ਨੂੰ ਬੜੀਆ ਅਜੀਬ ਲੱਗਦੀਆ ਨੇ।
ਹਾਂਜੀ-ਹਾਂਜੀ ਬਸ ਜੀ ਐਸੀ ਕੁਛ ਡਰ ਲੱਗਦਾ ਕਿ ਨਿਆਣਿਆਂ ਨੂੰ ਫੋਨ ਦਈਏ ਵੀ ਕਿ ਨਾ ਦੇਈਏ।
ਅਗਰ ਉਹ ਮੰਗਦੇ ਨੇ ਤੇ ਉਹਨਾ ਨੂੰ ਦਵੋ ਪਰ ਆਪਣਾ ਹੀ ਦੇ ਦੋ ਵੀ ਹਾ ਇੱਕ ਘੰਟਾ, ਅੱਧਾ ਘੰਟਾ, ਪੰਦਰਾਂ ਮਿੰਟ ਤੂੰ ਚੱਲ ਚਲਾ ਲੈ ਕੋਈ ਗੱਲ ਨੀ ਹਨਾ ਵੀ।
ਪਰ ਦੇਖੋ ਨਾ ਅੱਜ ਕੱਲ ਆ ਵੀ ਚੀਜ਼ ਕਰਤਾ ਸਕੂਲ ਵਾਲਿਆ ਨੇ ਵੀ ਸਕੂਲ ਦਾ ਕੰਮ ਵੀ ਫੋਨਾਂ ਚ ਭੇਜਦੇ ਨੇ ਪਹਿਲੇ ਤਾਂ ਡਾਇਰੀਆ ਤੇ ਲਿਖਦੇ ਸੀ ਹੁਣ ਵੇਖੋ ਸਕੂਲਾ ਦੇ ਵੀ ਕੰਮ ਫੋਨਾਂ ਤੇ ਭੇਜ ਦਿੰਦੇ ਨੇ ਜੀ। ਹਾਂਜੀ ਬਿਲਕੁਲ ਆਹ ਤੇ ਗ਼ਲਤ ਹੈ ਨਾ ਫੇਰ ਬੱਚੇ ਵਿਗੜਨਗੇ ਹੀ ਵਿਗੜਨਗੇ।
ਇਹ ਨਾ ਜਦ ਦਾ ਉਹ ਆਇਆ ਸੀ ਨਾ ਲੋਕਡਾਊਨ ਉਦੋਂ ਦਾ ਹੀ ਸਿਸ ਟਮ ਚੱਲਿਆ ਹੈ ਤੇ ਉਦੋਂ ਦਾ ਬੰਦ ਹੋਇਆ ਹੀ ਨੀ ਹੈ ਸਿਸਟਮ।
ਬਿਲਕੁਲ ਜੀ ਬਿਲਕੁਲ ਫਿਰ ਦੇਖੋ ਬੱਚੇ ਆਪੇ ਈ ਫੋਨ ਚ ਸਭ ਮਾਂ ਪਿਓ ਦਾ ਫੋਨ ਮਿਲ ਜਾਂਦਾ ਅੱਗੋਂ ਕਹਿੰਦੇ ਮਾਂ ਪਿਓ ਲੱਗ ਤੁਸੀਂ ਆਪ ਸਮਝਦਾਰ ਓ ਹਾਜੀ। ਆਲੇ ਦੁਆਲੇ ਤਾ ਆਪਾ ਰਹਿ ਨੀ ਸਕਦੇ ਨਿਆਣਿਆ ਦੇ ਸੋ ਕੰਮ ਘਰਾਂ ਦੇ ਵੀ ਹੋਏ ਨੇ
ਹੁਣ ਸਾਨੂੰ ਹਾਂ ਸਹੀ ਗੱਲ ਹੈ, ਹਾਂ ਫੇਰ ਨਾ ਮਾਵਾ ਮਾਂ ਪਿਓ ਤੇ ਆਂਦਾ ਹੈ ਪਿਓ ਤੇ ਚਲੋ ਬਾਅਦ ਚੋ ਮਾਵਾਂ ਤੇ ਜਾਦਾ ਆਂ ਦਾ ਹੈ ਹੁਣ ਮਾਵਾ ਵੀ ਕੀ-ਕੀ ਕਰਨ ਦੇਖੋ ਘਰ ਸੰਭਾਲਣ ਬੱਚਿਆਂ ਨੂੰ ਹੁਣ ਬ ਚਿਆ ਕੋਲ ਬੈਠੇ ਰਹਿਣ ਯਾ ਕੀ ਕਰਨ ਹਨਾ ਵੀ।
ਹਾਂਜੀ-ਹਾਂਜੀ ਬਿਲਕੁਲ ਜੀ ਅੱਜ ਕੱਲ ਛੋਟੇ ਨਿਆਣਿਆਂ ਨੂੰ ਵੇਖ ਲਓ ਮੇਰਾ ਨਿਆਣਾ ਇੱਕ ਬੇਟਾ ਡੇਢ ਸਾਲਾਂ ਦਾ ਬਿਨਾਂ ਫੋਨ ਤੋਂ ਰੋਟੀ ਨੀ ਖਾਂਦਾ ਜੀ ਫੋਨ ਦਿਖਾਵਾਂਗੇ। ਕਾਰਟੋਨ ਸਾਂ ਲਾ ਦਾਂਗੇ। ਤੇ ਰੋਟੀ ਸੰਗ ਤੋਂ ਲੱਥੀ ਅੱਧੀ ਰੋਟੀ ਲੈਣੀ ਜੀ ਇੰਨਾ ਪਰੇਸ਼ਾਨ।
ਉਹ ਤੇ ਸਾਰਿਆਂ ਦਾ ਹੀ ਇਹੀਓ ਹਾਲ ਹੈ। ਉਹ ਸਾਰਿਆਂ ਦਾ ਹੀ ਇਹੀਓ ਹਾਲ ਹੈ।
ਹਾਂਜੀ। ਪਰ ਇਹ 'ਚ ਗ਼ਲਤੀ ਤਾਂ ਸਾਡੀ ਆਪਣੀ ਹੈ ਜੀ। ਦੇਖੋ, ਅਸੀਂ ਧਰ ਦਿੰਦੇ ਆ। ਤੇ ਬੱਚੇ ਵਿਗੜਨ ਹੀ ਨੇ ਸਾਡੇ।
ਹੂੰ। ਉਹ ਅਸੀਂ ਆਪਣੇ ਲਾਲਚ ਲਈ ਸ਼ੁਰੂ ਤੋਂ ਫੋਨ ਫੜਾਉਣੇ ਨਾ ਵੀ ਚਲ ਬੱਚਾ ਫੋਨ ਧਿਆਨੇ ਲੱਗਿਆ ਤੇ ਅਸੀਂ ਆਪਣਾ ਕੰਮ
ਹਾਂਜੀ- ਹਾਂਜੀ ਨਿਪਟਾ ਲਈਏ ਸਹੀ ਗੱਲ ਹੈ ਜੀ।
ਸਾਡੇ ਤੇ ਹੀ ਭਾਰਾ ਪੈਂਦਾ ਹਨਾ ਵੀ ਬਿਨਾਂ ਫੋਨ ਤੋਂ ਤੇ ਰੋਟੀ ਨੀ ਖਾਂਦੇ ਰੋਟੀ। ਦਿੰਦੇ ਨੇ ਇੰਨੀ ਜਿੱਦ ਕਰਦੇ ਨੇ। ਕਰਨਾ ਨੀ ਆਏ ਗਾ, ਟਾਈਪ ਕਰਨਾ ਨੀ ਆਉਂਦਾ, ਬੋਲ ਦਿੰਦੇ ਨੇ ਜਿਹੜੇ ਸਪੀਕਰ ਜੇ ਚੱਲੇ ਹੋਏ ਨੇ। ਯ ਗਾ ਇਹ ਗਾਨਾ ਲਗਾ ਦੋ, ਇਹ ਪੋਇਮ ਲਗਾ ਦੋ, ਉਹ ਚੀਜ਼ ਲਗਾ ਦੋ ਤੇ ਉਹ ਚੀਜ਼ ਲਗਾ ਦੋ ਬਸ। ਇਹੀਓ ਚੀਜ਼ ਲੱਗੀ ਰਹਿੰਦੀ ਹੈ।
ਬਿਲਕੁਲ ਜੀ।
ਔਰ ਜਿਹੜੇ -ਜਿਹੜੇ ਬੱਚੇ ਕਰਦੇ ਨੇ ਵੇਖ- ਵੇਖ ਕੇ ਅਲੱਗ- ਅਲੱਗ ਤਰ੍ਹਾਂ ਦੀ ਟੋਏਜ਼ ਦੇਖਦੇ ਨੇ। ਹਨਾ ਵੀ। ਘੁੰਮਣ- ਫਿਰਨ ਦੀ ਜਗ੍ਹਾ ਵੇਖਦੇ ਨੇ। ਹੋਲੇ, ਘੁੰਮਣ ਚਲੋ, ਸਾਨੂੰ ਇੱਥੇ ਲੈ ਕੇ ਚਲੋ। ਉਹ ਵੀ ਫੇਰ ਦਿੱਕਤ ਹੀ ਹੈ ਬਾਅਦ ਚੋਂ।
ਹਾਂਜੀ। ਫੇਰ ਜਿੱਦਾਂ ਕਰਦੇ ਨੇ ਬਈ ਇਹ ਥਾਂ ਤੇ ਲੈ ਕੇ ਨਹੀਂ ਜਾਂਦੇ। ਉਹਦੇ ਜਾਂਦੇ ਨੇ ਉਹਦੇ ਇਹ ਕਰਦੇ ਨੇ। ਬਸ ਜੀ ਆਹੀ। ਜਿੱਦਾਂ ਕਰਦੇ ਨੇ ਅੱਜ ਕੱਲ ਦੇ ਨਿਆਣੇ ਵੀ। ਹਾਂ, ਤੇ ਉਹ ਇਹ ਵੀ ਦੇਖੋ ਮਾੜਾ। ਹੁਣ ਕੋਈ ਨਾਲ ਦਾ ਗੁਆਂਢੀ ਫੋਨ ਲਿਆਇਆ। ਠੀਕ ਆ ਜੀ। ਉਹ ਉਹੋ ਫੋਨ ਵੀ ਤੇ ਉਹ ਵੀ ਸ਼ਾਂਤ ਰਹੋ ਨਾ ਤੁਸੀਂ ਫੋਨ ਕਿਉਂ ਪਾਉਂਦੇ ਹੋ ਰੀਲਾ ਦੇ ਉੱਤੇ ਪਾ ਦਿੰਦੇ ਨੇ ਜੀ ਆਪਾਂ ਫੋਨ ਲੈ ਲੈ ਕੇ ਆਏ ਹਾਂ।
ਹਾਂ, ਉਹ ਵੇਖ- ਵੇਖ ਕੇ ਦੇ ਨਾ ਹਾਂ। ਉਹ ਰੇਲਾਂ 'ਚ ਪਾ ਦੇਣਗੇ ਓ। ਸਟੇਟਸ ਲਾਦੇਨਗੇ, ਸਟ੍ਰੀਕ ਪਾਦੇਨਗੇ। ਅਸੀਂ ਇਹ ਲਿੱਤਾ, ਅਸੀਂ ਉਹ ਲਿੱਤਾ, ਉਹ ਫੇਕਦੇ। ਤੈਨੂੰ ਨਾ ਜਿੱਦਾਂ ਫੇਰ ਹੁੰਦਾ ਹਾਂ ਵੀ ਉਹਨੇ ਲੈਲਿਆ ਮੈਂ ਕਿਉਂ ਨੀ ਲਿੱਤਾ ਵੀ ਮੈਂ।
ਹਾਂਜੀ- ਹਾਂਜੀ, ਬਿਲਕੁਲ ਜੀ-ਬਿਲਕੁਲ ਜੀ।
ਵੀ ਫਿਰ ਫਰਕ ਪੈਂਦਾ ਹੈ। ਹਾਂਜੀ।
ਹਾਂਜੀ- ਹਾਂਜੀ, ਅੱਜ ਕੱਲ ਤੁਸੀਂ ਆਹੀ ਲਓ ਜਿਵੇਂ ਵੇਖੋਂ ਜੀ ਹੁਣ ਵਿਆਹ ਕਾਰਡ। ਵੀ ਹੈਗੇ ਫੋਨ ਤੇ ਆਨ ਲੱਗ ਪਏ ਨੇ ਠੀਕ ਹੈ ਸੋਸ਼ਲ ਮੀਡੀਆ ਥਰੂ ਫੋਨ ਤੇ। ਸਿੱਧ ਕਰ ਦਿੰਦੇ ਨੇ। ਕੋਈ ਮਰਗ ਹੋ ਗਈ ਫੋਨ ਤੇ ਕਰ ਦਿੰਦੇ ਨੇ ਜੀ। ਪਹਿਲੇ ਕੋਈ ਹੁੰਦਾ ਸੀ ਅਸੀਂ। ਬ
ਹਾਂ, ਪਹਿਲੇ ਦੇਖੋ, ਪਹਿਲੇ ਲੋਕੀ ਦੇਖੋ, ਐਸੇ ਬਹਾਨੇ ਮਿਲਣਾ- ਜੁਲਣਾ ਹੋ ਜਾਂਦਾ ਸੀ। ਘਰੇ ਜਾਂਦੇ ਸੀ ਤੇ ਜਿੰਨੀ ਮਰਜ਼ੀ ਦੂਰ ਹੋਣ ਹਨਾ। ਚਿੱਠੀ ਪਾ ਦਿੰਦੇ ਸੀ‌। ਜਾਂਦੇ ਸੀ। ਤੇ ਏਸੇ ਬਹਾਨੇ ਮਿਲ ਗਿਲ ਲੈਂਦੇ ਸੀ। ਹੁਣ ਕੀ। ਕੋਈ ਟਾਈਮ ਹੀ ਨਹੀਂ ਹੈਗਾ। ਟਾਈਮ ਹੈਗਾ ਪਰ ਫੋਨ- ਫੋਨ ਹੀ ਕਿੱਤੇ ਦੇਖੋ, ਜਦ ਕੀ ਪਹਿਲੇ ਟਾਈਮ 'ਚ ਤੁਸੀਂ ਵੇਖੋ। ਘਰੇ ਕੋਈ ਮਸ਼ੀਨ ਨੀ ਕੋਈ ਕੁਛ ਨੀ ਹੁਣ ਇਹ ਜ਼ਿਆਦਾ ਦਾ ਸਾਰਾ ਕੁਛ। ਆਟੋਮੈਟਿਕ ਹੋਇਆ ਪਿਆ। ਉਦੋਂ ਤਾਂ ਜ਼ਿਆਦਾ ਲੋਕੀ ਬਿਜੀ ਹੋਏ ਪਏ ਨੇ।
ਬਿਲਕੁਲ, ਹੁਣ ਬਲਕਿ ਸਹੂਲਤ ਇੰਨੀ ਹੋ ਗਈ ਹੈ। ਅੱਜ ਫਰੀ ਹੋਣਾ ਚਾਹੀਦਾ ਨਾ ਅੱਜ ਕੱਲ। ਲੋਕੀ ਇੰਨੇ ਬਿਜੀ ਨੇ ਆਪਣੀ- ਆਪਣੀ ਲਾਈਫ ਵਿੱਚ ਬਸ ਇੱਕ ਫੋਨ ਹੋਣ। ਹੋਣਾ ਚਾਹੀਦਾ ਉਹਨਾਂ ਨੂੰ ਬਸ ਇਹ ਮਤਲਬ ਹੈ ਵੀ ਅੱਜ ਕੱਲ ਕੋਈ ਆਪਣੇ- ਆਪਣੇ ਜਿਮਸਗ ਕਿਸੀ ਮਤਲਬ ਨੀ ਕਿਸੇ ਨੂੰ।
ਹਾਂ। ਉਹੀ
ਕੀ ਹੋ ਰਿਹਾ, ਨਹੀਂ ਹੋ ਰਿਹਾ ਤੇ ਰਿਸ਼ਤੇਦਾਰ ਹੀ, ਹਾਂਜੀ। ਅੱਜ ਕੱਲ ਤਾਂ ਕੋਈ ਰਿਸ਼ ਰਿਸ਼ਤੇਦਾਰੀਆਂ ਵੀ ਨਹੀਂ ਰਹਿ ਗਈਆਂ ਦੇਖਦੇ ਹੋ ਤੁਸੀਂ।
ਨਹੀਂ ਰਹਿ ਗਈਆਂ। ਸਹੀ ਗੱਲ ਹੈ, ਸਹੀ ਗੱਲ ਹੈ। ਟਾਈਮ ਹੀ ਨਹੀਂ ਹੈਗਾ ਕਿਸੇ ਕੋਲ।
ਬਿਲਕੁਲ ਜੀ, ਬਿਲਕੁਲ ਬਸ ਜੀ ਹੁਣ ਦੇਖੋ ਕਿਸਦੇ ਘਰ। ਮਰਗ ਵੀ ਹੋ ਜਾਂਦੀ ਸਾਨੂੰ ਫੋਨਾ ਤੇ ਪਤਾ ਲੱਗ ਜਾਂਦਾ ਵੀ ਫਲਾਣੇ ਘਰ ਮਰਗ ਹੋ ਗਈ ਹੈ ਜੀ। ਕੋਈ ਘਰ ਵੀ ਕਹਿਣ ਨੀ ਆਉਂਦਾ, ਪਹਿਲੇ ਟਾਈਮ ਚ ਵੇਖੋ ਘਰਾਂ 'ਚ ਆਉਂਦੇ ਸੀ, ਹਾਂਜੀ।
ਇਸ ਪਹਿਲਾਂ ਜਿਹੜੇ ਉਹ ਹੁੰਦਾ ਹੈ, ਜਿਹੜੀ ਪਗੜੀ ਹੁੰਦੀ। ਉਹਦੀ ਉਹ ਚਿੱਟੇ-ਚਿੱਟੇ ਕਟਦੇ ਛਿਪਦੇ ਹਨਾ ਹੁਣ ਉਹ। ਚੀਜ਼ ਰਹੀਂ ਨੀਂ। ਹੁਣ ਵਿਆਹਾ ਤੇ ਵੀ ਲੋਕ ਕਾਡ ਦੇਣ ਆ ਦੇ ਤੇ ਹੈ, ਦੇਖਦੇ ਕੀ ਕਾਡ ਦੇਣਾ ਹੈ।
ਬਿਲਕੁਲ ਜੀ, ਬਿਲਕੁਲ ਚਲੋ ਭੈਣ ਜੀ ਮੈਂ। ਤੁਹਾਨੂੰ ਫੇਰ ਫੋਨ ਲਾਉਂਦੀ ਕੋਈ ਆ ਗਿਆ, ਨੀ ਜੀ ਠੀਕ ਆ ਜੀ ਹਾਂਜੀ, ਸਾਸਰੀ ਕਾਲ ਜੀ।